ਚਾਲ ਜੀ, ਠੀਕ ਹੋ। ਹਾਂਜੀ। ਹਾਂਜੀ।ਅਸੀਂ ਠੀਕ ਹਾਂ।ਹੋਰ ਤਾਂ ਕ ਤੁਸੀਂ
ਠੀਕ,
ਤੰਦੂਰ ਤਾਆ ਆਇਆ। ਤੁਸੀਂ ਤੰਦੂਰ ਤ- ਆਆ
ਤੂੰ ਸਵੇਰੇ ਤ ਉਠਣ ਆਏ ਸੀ ਹੁਣ, ਬਸ ਮਸ ਬਣਾਵਾਂਗੇ। ਉਹ ਆਏ ਨੇ ਤੜਕਾਂਗੇ ਤੇ ਨਾਲ ਚੋਲ ਬਨਾਵਾਂਗੇ, ਹੋਰ ਕੀ ਬਣਾਇਆ।
ਦੇ ਲੈਂਦੇ।ਅਸੀਂ ਵੀ ਚਾਰ ਫੁਲਕੇ ਲਾ ਲੈਂਦੇ ਹ ਤੰਦੁਰ ਤੇ
ਨਾ -ਨਾ ਤੰਦੂਰ ਥੋੜੀ ਤਵ ਬਣਾਇਆ ਸੀ।
ਅ ਤੁਸੀਂ ਮੈਨੂੰ ਉੱਲੂ ਬਣਾਉਣ ਚ ਤੰਦੂ ਤਾਾਇਆ।
ਮੈਂ ਤੁ ਤਵ ਦਰੀ ਜਾਂਦਾ ਵਇਆ
ਤੰਦੂਰ ਕਦੋਂ ਤਨਦੇ।
ਲੈ ਆ। ਨੂੰ ਕਿਹਾ-ਦਾਨ ਕਰ -ਦਾਨ
ਤੰਦੂਰ ਕਦੋਂ ਤਆਉਦੇ ਹੋ ਤੁਸੀਂ
ਦੂਰ ਨੂੰ ਅਸੀਂ ਲੈ ਕੇ ਆਵਾਂਗੇ ਫਿਰ ਧਵਾਂਗੜ ਤੰਦੂਰ ਹੈ ਨੀ ਅਜੇ ਹੱ
ਤੇ ਪਹਿਲੇ ਤੇ ਹੈਗਾ ਸੀ ਤੁਹਾਡੇ ਘਰ ਟੁੱਟ ਗਿਆ ਵਾ
ਸਾਡੇ ਘਰ ਤੋਂ ਦੂਰ ਹੈ ਹੀ ਕਦੋਂ ਤੋਂ ਪਤਾ ਨੀ ਮੈਨੂੰ ਪਤਾ ਨੀ ਮੈਂ ਵੇਖਿਆ ਹੀ ਨੀ ਕਦੇ
ਆਹ। ਹਾਂ, ਪਹਿਲੇ ਤੂੰਦੁਰ ਸੀ ਉਹ ਹੁਣ ਟੁਟ ਗਿਆ। ਹੈਲੋ, ਹਾਂਜੀ। ਹਾਂ, ਹੋਰ ਤੁਸੀਂ ਸੂਟ ਲਿਆਏ ਸੀ ਉਦ ਨੂੰ ਬੜਾ ਪਿਆਰਾ ਸੂਟ ਸੀ। ਮੈਨੂੰ ਵੀ ਲੈ ਦਿਓ ਇੱਕ
ਹਾਂ, ਸਾਡੇ ਕੱਲ ਜੋ ਸੂਟ ਸੀਂਦੀ ਉਹ ਘਰ ਆਈ ਸੀ। ਤੇ ਮੈਂ ਪੁੱਛਿਆ ਦੋ -ਤਿੰਨ ਬੰਦ ਕਲ ਹੋਰ ਸੂਟ ਦੀ ਸਵਾਏ ਦੋ- ਢਾਈ ਸੌ ਸੂਟ ਦੀ ਸਵਾਈ ਹੈ। ਹ ਕੋਲ ਤ੍ਰੈ ਸੌ ਵਾਲ ਲੈ ਲਿਆ ਸੂਟ ਦਾ ਹਣਨੇ ਯ ਤਾਂ ਕੁਛ ਨੀ ਹੁਣ ਮੈਂ ਸੂਟ ਲੈਣ ਜਵਾਂਗੀ ਤੇ ਕਹਿ ਕੇ ਆਵਾਂਗੀ ਉਹਨੂੰ
ਮੈਨੂੰ ਵੀ ਲਿਆ ਦਿਓਦਾ ਸੂਟ ਸੂਟ ਤਾਂ ਬੜਾ ਪਿਆਰਾ ਤੁਹਾਡਾ
ਕੋਈ ਗੱਲ ਨਹੀ ਲੈ ਦਾਂ ਗੀ
ਹਾਂਜੀ ਹਾਂਜੀ ਹੋਰ ਉਹਦੇ ਕੋਲ ਪੁੱਛਣਾ ਕਿ ਸਿਪਲ ਸੂਟ ਦੇ ਕਿੰਨੇ ਲੈਂਦੀ ਏ ਅਸੀਂ ਵੀ ਸਆਾਲਾਂਗੇ
ਹੁਣ ਨੀ ਅਸੀਂ ਸੂਟ ਸਵਾਣਾ ਉਹਦੇ ਕੋਲ ਅਸੀ ਆਪਣਾ ਟੇਲਰ ਚੇਜ ਹੈਲੋ
ਹਾਂਜੀ
ਹੁਣ ਮੈਂ ਕਿਹਾ ਆਪਣਾ ਟੇਲਰ ਚੇਂਜ ਕਰਾਂਗਾ ਉਸ ਕੋਲ ਸੂਟ ਨੀ ਸਵਾਣਾ
ਅੱਛਾ ਕੀ ਕਹਿੰਦੇ ਸੀ ਪੈਸੇ ਹੁਰ ਵੱਧਾ ਵਾ ਹਮ
ਨਹੀਂ ਨਹੀਂ ਵਧਾਵਾਂਗੀ ਤੇ ਨਹੀ ਹੋਰ ਲੇਕਿਨ ਢਾਈ ਸੌ ਰੁਪਏ ਸਿੰਪਲ ਸੂਟ ਢਾਈ ਸੌ ਰੁਪਏ ਆਨਾ ਤਿੰਨ ਤਿੰਨ ਸੌ ਕਿਹਾ ਮੈਨੂੰ ਮੈਂ ਦੇਖ ਤੇ ਇਾਂ ਹੁਣ ਲ ਦੀਦੀ ਮੈਂ ਕਿਸੇ ਹੋਰ ਕੋਲ ਸੁਵਾਵਾਂਗੀ ਹੁਣ ਇੱਕ ਹੋਰ ਟੇਲਰ
ਨਹੀਂ ਤੇ ਉਹ ਇੰਟਰਲੋਕ ਵੀ ਕਰਕੇ ਦਿੰਦੇ ਨੇ ਵਿੱਚ ਇੰਟਰਲੋਕ
ਹਾਂ
ਹਾਂ ਤੇ ਇੰਟਰਲੋਕ ਪੰਜਾ ਰੁਪਏ ਤਾਂ ਇੰਟਰਲੋਕ ਵੀ ਹੈਗਾ ਨਾ
ਸਾਡੇ ਘਰ ਦੇ ਸਾਹਮਣੇ ਦੁਕਾਨ ਹੈਗੀ ਹੈ ਨਾ ਉਹ ਢਾਈ ਸੋ ਹੁੰਦੇ ਸੀ ਸੋਵਾ ਸੀ
ਤੇ ਲੋਂ ਕਰਕੇ ਦਿੰਦੀਆਂ
ਆਰੇ ਉਸ ਦੁਕਾਨ ਉਹਦੀ ਪੁੱਛਾਂਗੇ ਕੀ ਸਵਾਈ ਲੈਂਦੀ ਉਹਦੇ ਕੋਲ ਸਵਾਵਾਂਗੇ ਫੇਰ
ਨਹੀਂ ਇੰਟਰਲੋਕ ਦੀ ਵੀ ਗੱਲ ਹੁੰਦੀ ਜੇ ਇੰਟਰਲੋਕ ਕਰਾਓ ਤੇ ਪੰਜਾਹ ਰੁਪਏ ਐਕਸਟਰਾ ਚਾਰਜ ਹੁੰਦਾ ਨਾ ਉਹਦਾ
ਆ ਬਹੁਤ ਸਾਰੇ ਲੋਕ ਸਦੇ ਸਾਡੇ ਕੋਲੋਂ ਲੋਕ ਸਵਾਂਦੇ ਨੇੂ ਸੂਟ ਸਵਾਉਂਦੇ ਨੇ ਕਿਸੇ ਹੋਰਲੋਂ ਸ਼ਾਇਦ ਇੰਟਰਲੋਕ ਵੀ ਕਰਦੀ ਵਿਚੋ ਚਾਹੇ ਫਰਾਕ ਵਾਲਾ ਹੋ ਜਸਾ ਮਰਜ਼ੀ ਹੋਏ
ਚਲੋ ਠੀਕ ਹੈ ਪੁੱਛ ਕੇ ਦੱਸਣਾ ਫਿਰ ਮੈਂ ਵੀ ਸਿੰਪਲ ਇੱਕ ਸੂਟ ਸਵਾ ਲਾਂਗੀ ਉਹਦੇ ਕੋਲੋਂ
ਅਸਲ ਵਾਲੀ ਲੈਂਦੀ ਹੋ ਤਿੰਨ ਸੌ ਜਾਂ ਸਾਢੇ ਤਿੰਨ ਸੌ ਰੁਪਇਆ ਸਿੰਪਲ ਸੂਟ ਢਾਈ ਸੌ ਰੁਪਇਆ ਫਰਾਕ ਵਾਲਾ ਸ਼ਾਇਦ ਸਾਢੇ ਚਾਰ ਸੌ ਜਾਂ ਪੰਜ ਸੌ ਰੁਪੀਆ ਫਿਰ ਕਿਉਂ ਦਈਏ ਉਹਨੂੰ ਪੈਸੇ ਵੱਧ ਫੇਿਰ ਪੰਜਾਹ ਰੁਪਏ
ਹਾਂ ਇਹ ਤੇ ਗੱਲ ਠੀਕ
ਮਲਦਰਦ ਖ਼ਰਾਬ ਹੁੰਦੀ ਪਈ ਹੈ ਨਾ
ਨਹੀਂ ਪੁੱਛ ਕੇ ਦੱਸਣਾ ਮੈਨੂੰ ਹੈ ਨਾ
ਹਾਂ ਸਾਨੂੰ ਦੁਕਾਨ ਸਾਡੇ ਸਾਨੂੰ ਦੁਕਾਨ ਹੈਗੀ ਉਹ ਸੂਟ ਸੀਂਦੀ ਆ ਪੁਛਾ ਗੀ ਕੀ ਭਾਅ ਲੈਂਦੀ ਆ ਸੂਟ ਸੀੀਂਦੇ ਉਹ
ਫਿਰ ਮੈਂ ਵੀ ਉਦਰੋ ਸਵਾਲਾਂਗੀ
ਭਾਰੀ ਭਾਰੀ ਫੈਸੀ ਸੂਟ ਸੀਦੀ ਤੇ ਲੋਕਾਂ ਦੇ
ਸਾਡੀ ਵੱਡੀ ਕੁੜੀ ਦਾ ਵੀ ਸੂਟ ਆਇਆ ਤਾਂ ਉਹ ਵੀ ਸਵਾ ਲਾਂਗੇ ਫੇਰ
ਹਮ ਇਹਦਾ ਸੂਟ ਸੁਵਾਗ ਬੰਨਾ ਕੋ ਉਹਟ ਕਰਦਾ ਗੀ ਪੈਸੇ ਘੱਟ
ਬੜ ਮ ਇਂ ਤੇਰੇ ਕੋਲਈ ਸਵਾਾਲਾਂ ਨੂੰ
ਹੋਰ ਕੀ ਆ ਹੁਣ ਜੇ ਆਪਾਂਤਾ ਸੀ ਪੰਜ ਸੂਟ ਸਆੇ ਹੋਏ ਅਗਲਾ ਬੰਦਾ ਕਹਣਦਾ ਚ ਸਵਾਈ ਢਾਈ ਸੌ ਲੈਲੋ ਜੋ ਜਾਇਜ਼ ਉਹ ਲੈਲੋ ਦੋ ਸੌ ਵੀ ਲੈਲੋ ਚਲੋ ਅਠਾਈ ਸੌ ਹੈ ਤੁਦਾ ੋਣ ਦੋ ਸੋ ਵੀ ਲੈ ਲਓ ਲੇਕਿਨ ਇਹ ਦੀ ਗਲਤ ਗੱਲ ਹੈ ਨਾ
ਚਲੋ ਠੀਕ ਹੈ ਹੋਰ ਕੀ ਹੋਰ
ਅਪ ਟ ਅ ਚ ਰਗਾ ਸੀ ਤੇ ਵਈਆ
ਠੀਕ ਦੇ ਦਿੱਤਾ
ਹਜੇ ਨ ਦਿੱਤਾ ਮੈਂ ਕਿਹਾ ਸੀ ਕੱਲ ਮੈਂ ਕਿਹਾ ਸੂਟ ਸੀਦੋ ਮੇਰਾ ਕਹਿੰਦੇ ਸੀ ਆਗੀ ਉਹਜ
ਉਹਨੂੰ ਕਹਿਣਾ ਸੀ ਨਾ ਉੱਧਰ ਪਾਉਣਾ ਸੀ ਮੈਂ ਸ਼ਾਦੀ ਤੇ ਚਾਹੀਦਾ ਸੀ
ਕਵਾਾਂਗੇ ਜਾਣੇ
ਤੇਕ ਤੁਹਾਡੇ ਕੋਲ ਮੈਂ ਇੱਕ ਹੋਰ ਸੂਟ ਬੈਠਿਆ ਸੀ ਵੈਲਵਟ ਦਾ ਉਹ ਵੀ ਬੜਾ ਪਿਆਰਾ ਸੀੂ
ਕਿਹੜਾ
ਅਹ ਉੱਥੇ ਦਿਖਾਇਆ ਸੀ ਉਧਰ ਹੀ ਸਲਵਾਰ ਤੇ ਰੈਡ ਵਾਈਟ ਕੁਤਾ
ਹਾਂ
ਉਦੋਂ ਤੁਹਾਡੇ ਫੋਨ ਨੇ ਦਿੱਤਾ ਸੀ ਤੁਸੀਂ ਦਿਖਾ ਰਹੇ ਸੀ
ਹਾਂ ਹਾਂ
ਹਾਂਜੀ ਉਹਹੀ ਸਵਾ ਉਹ ਵੀ ਕਰ
ਉਹ ਸਰਦੀਆਂ ਦਾ ਨਾ ਸਰਦੀਆਂ ਸਵਾਵਾਂਗੀ ਨਾ
ਹੁਣ ਜਵਾ ਕੇ ਰੱਖ ਲਓ ਸਰਦੀ ਚ ਪਾ ਲਿਆ
ਨਹੀਂ ਉਹ ਸਰ ਸਰਦੀਆਂ ਚ ਹੋਰ ਮੋਟੀ ਹੋ ਗਈ ਪਸਲੀ ਹੋ ਗਈ ਫੇਰ
ਅਾਂਜੀ
ਰਸ ਖ ਟਾਈਮ ਲੈ ਕੇ ਸਵਾਣੀ ਆ ਸੂਟ ਮੈਂ
ਹੋ ਬ ਹੋਰ ਮੰਮੀ ਡੈਡੀ ਠੀਕ ਨੇ ਤੁਹਾਡੇ
ਹਾਂ
ਬੱਚੇ ਕਿੱਥੇ ਗਏ ਨੇ ਬੱਚਿਆਂ ਦੀ ਆਵਾਜ਼ ਨੀ ਆ ਰਹੀ ਤੁਹਾਡੇ
ਘੁੰਮਦੇ ਫਿਰਦਾ ਹੋਇਆਨ ਮਰ ਗਿਆ ਘੁੰਮਦੇ ਹੋਣੇ ਆ ਅੰਦਰ ਬਾਹਰ
ਅੱਛਾ
ਹਾਂ ਦੁਕਾਨ ਹੁੰਦਾ ਟਕਾ ਨਹੀਂ ਹੁੰਂਦਾ ਇਹਨਾਂ ਨੂੰ
ਅੱਛਾ ਪਿੱਛੇ ਪਿੱਛੇ ਤੁਸੀਂ ਦੌੜਦੇ ਹੋ
ਹਾਂ
ਹਮ
ਤੁਹਾਡੇ ਬੱਚੇ ਕਿੱਥੇ ਗਏ
ਸਾਡੇ ਬੱਚੇ ਸਾਡੇ ਤੇ ਵੱਡੇ ਨੇ ਜੇ ਸ਼ੋਰ ਸ਼ੋਰ ਕੀ ਮਚਾਣਾ ਥੋੜੇ ਜਿ ਚੁੱਪ ਚਾਪ ਹੋ ਜਾ ਤਾਂ ਪੁੱਛਿਆ ਬੱਚੇ ਕਿੱਥੇ ਗਏ ਨੇ ਤੁਹਾਡੇ
ਅੱਛਾ ਅੱਛਾ ਹੋਰ ਕੀ ਬਣਾਇਆ ਫਿਰ
ਹਾਂਜੀ ਉਹ ਕਾਲੇ ਮਸਰ ਨਹੀ ਹੁੰਦੇ ਸਬੂਤੇ ਮਸਰ ਜਿਹਨਾ ਨੂੰ ਬੋਲਦੇ ਆ ਮਸਰ ਬੋਲਦੇ ਆ ਨਾ ਉਹ ਬਣਾਏ ਆ
ਮਸਰ ਨਾਲ ਚਾਵਲ
ਹਾਂਜੀ ਚੋਲ ਚਾੜਨੇ ਹਲੇ ਚੋਲ ਨਹੀਂ ਬਣਾਏ ਬਾਲ ਕਹਿੰਦੇ ਸੀ ਜਿੰੇ ਖਾਗੇ ਬਣਾ ਦੇਣਾ ਨਾ ਪਿਓ ਕੇ ਰੱਖੀ ਦੇ ਉਸੇ ਲਈ ਬਣਾ ਲਿਆਂਦੇ
ਅੱਛਾ ਮੈਂ ਤੇ ਬਸ ਹੁਣ ਥੋੜ੍ਹਾ ਕੰਮਮ ਕਰਨਾ ਨਿਪਟਾਨਾਨਾ ਉਹੁ ਨਿਪਟਾਵਾਂਗੇਜ ਹਾਂ ਹੋਰ ਦੱਸੋ
ਕੀ ਬੱਸ ਅਸੀ ਉਹ ਕਹਿਣਾ ਸੀ ਬਾਜ਼ਾਰ ਜਾਓਗੇ ਤੇ ਸਾਡਾ ਵੀ ਇੱਕ ਅੱਧਾ ਫਰੂਟ ਫਰਟ ਲੈ ਲਈ
ਕੋਈ ਗੱਲ ਨਹੀਂੀ ਦੱਸ ਦਾਂਗੇ ਚਲੋ ਠੀਕ ਹੈ ਫੇਰ
ਕੋਈ ਨੀ ਠੀਕ ਹੈ ਜੀ
ਠੀਕ ਹੈ ਹਾਂ ਹਾਂ ਠੀਕ ਹੈ ਫੇਿਰ ਹੈਨਾ
ਜੀ ਹਾਂਜੀ ਕੋਈ ਨਾ ਫਿਰ ਬੱਚਿਆਂ ਨੂੰ ਭੇਜਿਓ ਹੈਂ
ਹਾਂ ਠੀਕ ਹੈ ਬਾਏ
ਹਾਂਜੀ